ਹੈਲੋ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਵਧੀਆ ਤੁਸੀ ਸੁਣਾਓ ਠੀਕ ਹੋ?
ਵਧੀਆ, ਵਧੀਆ
ਬੜੇ ਦਿਨਾਂ ਬਾਅਦ ਤੁਸੀਂ ਯਾਦ ਕੀਤਾ ਸਾਨੂੰ ਕਿੱਥੇ ਗਏ ਦੇ ਸੀ।
ਕਿ ਇੱਥੇ ਨੀ ਗਏਦੇ ਸੀ, ਬਸ ਮੰਮੀ ਮੇਰੇ ਗਏ ਦੇ ਨੇ ਥੋੜਾ ਬਿਜੀ ਚ ਹੀ ਨਿਕਲ ਗਈ ਲਾਈਫ ਮੇਰੀ ਪੰਦਰਾਂ ਦਿਨ ਹੋ ਗਏ।
ਅੱਛਾ, ਅੱਛਾ ਫਿਰ ਤੇ ਸਾਰਾ ਤੁਹਾਡੇ ਤੇ ਆ ਗਿਆ ਬਰਡਨ ਕੰਮ ਦਾ ਨਾ।
ਹਾਂਜੀ ਸਾਰਾ ਹੀ ਆ ਗਿਆ ਮੇਰੇ ਉਤੇ, ਤਾਂ ਹੀ ਤੂੰ ਮੈਂ ਬੜੀ ਬਿਜੀ ਰਹਿੰਦੀ ਹਾਂ।
ਤਾਈ ਮੈਂ ਕਹਿਮਾ ਬੜੇ ਦਿਨ ਹੋ ਗਏ ਪਤਾ ਨੀ ਕੀ ਗੱਲ ਨੇ ਭੈਣ ਜੀ ਨੇ ਗੱਲ ਹੀ ਨੀ ਕੀਤੀ। ਗੁਰਦੁਆਰੇ ਵੀ ਨੀ ਆ ਰਹੇ ਅੱਜ ਕੱਲ ਮੈਂ ਸੋਚ ਰਹੀ ਸੀ ਤੁਹਾਨੂੰ ਫੋਨ ਕਰਨੀ ਆ, ਚਲੋ ਇਥੇ ਅੱਛਾ ਹੋ ਗਿਆ, ਤੁਸੀਂ ਫੋਨ ਕਰ ਲਿਆ।
ਅੱਛਾ, ਅੱਛਾ ਮੈਂ ਅ ਪੂਛਿਆ ਸੀ। ਮੈਂ ਕਿਹਾ ਅੱਜ ਮੈਂ ਦੇਖਦੀ ਹਾਂ ਗੁਰਦੁਆਰੇ ਜਾਂਦੀ ਹਾਂ ਪਰ ਉਹੀ ਹੈ ਨਾ, ਟਾਈਮ ਨੀ ਮਿਲਦਾ ਬਿਲਕੁਲ ਵੀ ਟਾਈਮ ਨੀ ਮਿਲਦਾ। ਪਹਿਲੇ ਨਾਸ਼ਤੇ ਦੀ ਤਿਆਰੀ ਕਰੋ, ਫਿਰ ਦੁਪਹਿਰ ਦੀ ਤਿਆਰੀ ਕਰੋ, ਫੇਰ ਉਹੀ ਸ਼ਾਮ ਹੋ ਜਾਂਦੀ ਤੇ ਰਾਤ ਦੀ ਤਿਆਰੀ ਕਰੋ।
ਹਾਂਜੀ ਉਹੀ ਸਾਡਾ ਮੇਲ ਗੁਰਦੁਆਰੇ ਹੋ ਜਾਂਦਾ ਸੀ ਨਾ, ਹੁਣ ਤੇ ਬਹੁਤ ਦਿਨ ਹੋ ਗਏ ਨੇ ਤੁਸੀਂ ਮਿਲੇ ਹੀ ਨਹੀਂ।
ਉਹ ਬਸ ਕੋਈ ਨੀ ਮਿਲਾਂਗੀ ਜਲਦੀ।
ਹਾਂਜੀ, ਹਾਂਜੀ ਕੋਈ ਨੀ, ਕਦੋਂ ਆ ਤੁਹਾਡੀ ਮੰਮਾ ਨੇ ਵੈਸੇ
ਮੰਮੀ ਦਾ ਹਾਲੇ ਬਿਲਕੁਲ ਨਹੀਂ ਪਤਾ। ਮੰਮੀ ਆਣ ਗੇ ਨਾ ਫੇਰ ਆਪਾਂ ਥੋੜਾ ਬਣਾਵਾਂਗੇ ਪਲੈਨ ਘੁੰਮ ਫਿਰ ਕੇ ਆਵਾਂਗੇ। ਮੈਂ ਵੀ ਥੋੜਾ ਬਾਹਰ ਨਿਕਲਾਂਗੀ ਘਰੋਂ
ਹਾਂਜੀ, ਹਾਂਜੀ ਉਹੀ ਉਹ ਘ ਬੈਠ ਬੈਠ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਨਾ।
ਸਹੀ ਗੱਲ ਹੈ, ਮਨ ਵੀ ਨੀ ਲੱਗਦਾ ਥੋੜਾ ਮੇਰਾ ਹੁਣ ਇਕੱਲੇ ਨਾ ਆਦਤ ਨੀ ਰਹੀ ਮੈਨੂੰ ਬਿਲਕੁਲ ਵੀ ਇਕੱਲੇ ਰਹਣ ਗੇ, ਤਾਂ ਮੈਂ ਥੋੜ੍ਹੀ ਜਿਆਦਾ ਪਰੇਸ਼ਾਨ ਹੋ ਰਹੀ ਹਾਂ ਕਲੇ
ਹਾਂਜੀ ਉਹੀ ਵੀ ਸਾਰਾ ਦਿਨ ਫਿਰ ਕੱਲੇ ਰਿਹਾ ਵੀ ਨਹੀਂ ਜਾਂਦਾ ਨਾ ਹੈਨਾ। ਬਿਲਕੁਲ ਇਕੱਲੇ ਹੋ ਗਏ ਤੁਸੀਂ, ਹੂ ਕਿਉਂਕਿ ਬੱਚੇ ਸਕੂਲ ਚੱਲ ਜਾਂਦੇ ਨੇ ਫੇਰ ਟਿਊਸ਼ਨ ਬੱਚਾ ਸਾਰਾ ਦਿਨ ਤਾਂ ਐਸੇ ਹੀ ਨਿਕਲ ਜਾਂਦਾ ਹੈ।
ਬੱਚਿਆਂ ਦਾ ਤੇ ਨਿਕਲ ਜਾਂਦਾ ਲੇਕਿਨ ਜੋ ਵੱਡੇ ਬਹਿੰਦੇ ਆ ਨਾ ਵਿਹਲੇ ਘਰ ਉਹਨਾ ਦਾ ਹੋ ਜਾਂਦਾ ਥੋੜਾ ਔਖਾ
ਹਾਂਜੀ ਇਹ ਤੇ ਹੈਗਾ, ਹੋਰ ਕੀ ਬਣਾ ਰਹੇ ਸੀ ਅੱਜ
ਬਸ ਮੈਂ ਨਾ, ਬੱਚੇ ਆਏ ਦੇ ਸੀ ਭਰਾ ਦੇ ਮੇਰੇ ਤੇ ਮੈਂ ਕਿਹਾ ਚਲ ਪਾਸਤਾ ਖੁਵਾਦਾ ਇਹਨਾਂ ਨੂੰ ਤੇ ਏ ਕਹਿੰਦੇ ਵੈਜਿਸ ਵਾਲਾ ਖਾਣਾ ਹੈ।
ਅੱਛਾ ਤੇ ਫੇਰ ਤੁਸੀਂ ਕਿਵੇਂ ਬਣਾਉਂਦੇ ਹੋ ਮਤਲਬ ਵੈਜੀਸ ਵਾਈਟ ਸੋਸ ਵਾਲਾ ਬਣਾਂਦੇ ਹੋ ਜਾਂ ਵੈਸੇ ਹੀ
ਦੇਖੋ ਵਾਈਟ ਸੋਸ ਵਾਲਾ ਤੇ ਮੇਰੀ ਮੰਮਾ ਖਾਂਦੇ ਨੇ ਥੁਸ਼ ਹੋ ਕੇ। ਉਹ ਹੁੰਦੇ ਤਾਂ ਹੀ ਬਣਦਾ ਉਹ ਵਾਈਟ ਸੋਸ ਵਾਲਾ
ਅੱਛਾ, ਤੇ ਫਿਰ ਤੁਸੀਂ ਮਤਲਬ ਵੈਜਿਸ ਵਾਲਾ ਕਿਵੇਂ ਬਣਾਉਂਦੇ ਹੋ।
ਮੈਂ ਟਮਾਟਰ ਕੱਟੇ ਨੇ, ਪਿਆਜ ਕੱਟੇ ਨੇ, ਸ਼ਿਮਲਾ ਮਿਰਚ ਆਲੂ ਹੋ ਗਏ, ਤੇ ਹਰੀ ਮਿਰਚਾਂ ਹੋ ਗਇਆਂ, ਮਟਰ ਹੋ ਗਏ
ਅੱਛਾ ਮਤਲਬ ਸਾਰੇ ਜਿਹੜੀ ਮੇਨ ਮੇਨ ਸਬੀਜਿਆ ਹੈਗੇ ਨੇ ਉਹ ਤੁਸੀਂ ਪਾਉਂਦੇ ਹੋ ਅੱਛਾ ਇਹਦੇ ਵਿੱਚ ਜਿਵੇ ਕੁਛ ਹੋਰ ਵੀ ਸਬਜ਼ੀ ਵਿੱਚ ਐਡ
ਹਾਂਜੀ ਕੈਰਟ ਪਾ ਸਕਦੇ ਹੋ ਤੁਸੀਂ ਹਾਂਜੀ
ਅੱਛਾ ਅੱਛਾ ਠੀਕ ਏ
ਤੇ ਮਟਰ ਜ਼ਿਆਦਾ ਵਧੀਆ ਲੱਗਦੇ ਗ ਪਾਸਤੇ ਅੰਦਰ ਮੈਨੂੰ ਤੇ ਕੋਈ ਵੀ ਆਉਂਦਾ ਨਾ ਘਰ ਮੈਂ ਇਹਨਾਂ ਨੂੰ ਇਹ ਵੀ ਖਵਾ ਦਿੰਦੀ ਹਾਂ ਮਟਰ ਪਾ ਕੇ ਉਹ, ਕਈ ਲੋਕ ਮਟਰ ਨਹੀਂ ਖਾਂਦੇ ਮੈਂ ਕਿਹਾ ਸਾਈਡ ਤੇ ਕਰ ਦੋ
ਹਾਂਜੀ ਹਾਂਜੀ ਨਹੀਂ ਵੈਸੇ ਤਾਂ ਨਾ ਇਹਦੇ ਚ ਫਲੇਵਰ ਜ਼ਿਆਦਾ ਅੱਛਾ ਸ਼ਿਮਲਾ ਮਿਰਚ ਦਾ ਆਉਂਦਾ ਹੈ ਨਾ ਤੇ ਤੁਸੀਂ ਫੇਰ ਮੈਕਰੋਨੀ ਬਣਾਉਂਦੇ ਹੋ ਪਾਸਤਾ ਬਣਾਉਦੇ ਹੋ
ਮੈਂ ਐਤਕੀ ਮੇਰੇ ਖਿਆਲ ਨਾਲ ਪੈਕੇਟ ਮਰਰੋਨੀ ਹੈਗੀ ਮੇਰੇ ਕੋਲ
ਅੱਛਾ ਅੱਛਾ ਤੁਸੀਂ ਮੈਕਰੋਨੀ ਬਣਾ ਰਹੇ ਹੋ ਤੇ ਫਿਰ ਇਹਨੂੰ ਪਹਲੇ ਬਆਇਲ ਕਰਦੇ ਹੋ ਜਾਂ ਕੁੱਕਰ ਚ ਈ ਸੀਟਿਆਂ ਲਵਾਉਂਦੇ ਹੋ
ਦੇਖੋ ਹਰ ਤਰੀਕੇ ਨਾਲ ਬਣ ਜਾਂਦਾ ਹੈ ਮੈਂ ਪਹਿਲੇ ਤੇ ਬੋਇਲ ਕਰਕੇ ਬਣਾਉਂਦੀ ਸੀ ਬਟ ਉਹਦੀ ਮੈਂ ਰੈਸਿਪੀ ਅਲੱਗ ਤਰੀਕੇ ਦੇ ਮਨਾਉਂਦੇ ਸੀ ਉਹ ਸਾਰਾ ਮ ਟਮਾਟਰ ਪਿਆਜ ਹਰੀ ਮਿਰਚਾਂ ਐ ਨਾਂ ਸਭ ਨੂੰ ਬਿਲਕੁਲ ਬ ਅ ਕੁ ਕੁਤਰ ਨੀ ਲੈਂਦੇ ਆਪਾਂ ਬਰੀਕ ਬਿਲਕੁਲ।
ਹਾਂਜੀ-ਹਾਂਜੀ।
ਤਾਂ ਕਰਕੇ ਤੇ ਪਾਸਤੇ ਨੂੰ ਬੋਇਲ ਕਰ ਦਿੰਦੇ ਸੀ ਤੇ ਮ ਦੂਸਰਾ ਤੜਕਾ ਲਾ ਕੇ ਬੜਾ ਸਾਰਾ ਓਦੇ 'ਚ ਮਸਾਲਾ ਬਣਾਣਾ ਪੈਂਦਾ ਸੀ। ਕਿਉਂਕਿ ਪਾਸਤਾ ਤੇ ਨੋਰਮਲ ਬੋਏਲ ਹੋਏਆ ਹੁੰਦਾ ਸੀ ਤੇ ਮਸਾਲੇ ਨਾਲ ਈ ਓਨੂੰ ਘੁਮਾਣਾ ਹੁੰਦਾ ਸ ਫਿਰ ਹਾਂ, ਓਦੇ 'ਚ ਨਾ ਪਿਰ ਬੋਤ ਹੁੰਦਾ ਸੀ ਕਿ ਬਈ ਮਸਾਲਾ ਬੜਾ ਤਿਆਰ ਕਰਨਾ ਪੈਂਦੈ। ਇਸ ਚੱਕਰ ਫੇਰ ਹੁਣ ਮੈਂ ਥੋੜਾ ਗ੍ਰੇਵੀ ਵਾਲਾ ਮੰਮੀ ਮੇਰੇ ਖਾਂਦੇ ਐ ਵਾਲਾ। ਥੋੜਾ ਏਦੇ 'ਚ ਗ੍ਰੇਵੀ ਤੇ ਮਸਾਲੇ ਪਾ ਤੇ ਨੇ ਸਾਰੇ। ਨਈ-ਨਈ ਮੈਗੀ ਮਸਾਲਾ ਨੀ ਯੂਜ਼ ਕਰਦੀ ਹੁਣ। ਪੈਲੇ ਬੜਾ ਕਰਦੇ ਸੀ ਫੇਰ ਹੁਣ ਘੱਟ ਕਰਤੈ ਥੋੜਾ ਨਾ, ਮੇਰੇ ਬ੍ਰਦਰ ਨੂੰ ਥੋੜੀ ਦਿੱਕਤ ਹੋਈ ਫੂਡ ਪੋਇਜ਼ਨਿੰਗ ਦੀ ਵਜ੍ਹਾ ਤੋਂ ਫੇਰ ਥੋੜਾ ਓਨੂੰ ਹਰ ਚੀਜ਼ ਘੱਟ
ਅੱਛਾ, ਮੈਗੀ ਮਸਾਲਾ ਅੱਛਾ ਨੀ ਹੁੰਦਾ?
ਮੈਗੀ ਮਸਾਲਾ ਦੇਖੋ ਹਰ ਇੱਕ ਚੀਜ਼ ਇੱਚ ਪਾਣਾ ਅੱਛਾ ਨੀ ਹੁੰਦਾ। ਜੜੀ ਜੜੀ ਮੇਨ ਮਿਨੀਮਮ ਚੀਜ਼ਾਂ 'ਚ ਅੱਛਾ ਹੁੰਦੈ ਪਾਣਾ ਔਰ ਜਾਦਾ ਵੀ ਨੀ ਪਾਣਾ ਚਾਈਦਾ। ਮਸਾਲੇ ਖਾਣੇ ਵੀ ਨੀ ਚਾਈਦੇ ਨੇ।
ਅੱਛਾ-ਅੱਛਾ ਠੀਕ ਏ ਨਾ ਮਤਲਬ ਨੋਰਮਲ ਰੱਖਦੇ ਓ ਤੁਸੀ ਸਾਰਾ ਕੋਛ, ਹੈ ਨਾ।
ਕੁਛ ਨੋਰਮਲ ਹੁਣ ਤੇ ਮੈਂ ਕੁਛ ਵੀ ਨੀ ਪਾਂਦੀ ਸਿਰਫ ਹਲਦੀ, ਮਿਰਚ ਤੇ ਨਮਕ ਪਾਇਆ ਦੈ।
ਅੱਛਾ ਤੇ ਮਤਲਬ ਕਾਲੀ ਮਰਚ ਯੂਜ ਕਰਦੇ ਓ ਯਾਂ
ਕਾਲੀ ਮਰਚ ਨਈ ਮੈਂ ਨਾ ਪੀਸੀ ਹੋਈ ਲਾਲ ਮਰਚਾਂ ਰੱਖੀ ਦੀ ਨੇ।
ਅੱਛਾ-ਅੱਛਾ ਓ ਵੀ ਘਾਰ ਈ ਪੀਸਦੇ ਓ ਤੁਸੀ।
ਹਾਂਜੀ-ਹਾਂਜੀ ਓ ਵੀ ਘਾਰ ਈ ਪੀਸਦੇ ਆਂ।
ਅੱਛਾ-ਅੱਛ ਛਾ ਤੇ ਫੇਰ ਜਦੋਂ ਪੀਸਦੇ ਓ ਤੁਆਨੂੰ ਚੜਦੀਆਂ ਨੀ ਐ ਤੇ ਬੜੀ ਲੱਗਦੀ ਗਲੀ ਨੂੰ।
ਗਲੇ ਨੂੰ ਤੇ ਲੱਗ ਦੀ ਏ। ਹਾਂਜੀ ਮੇਰੀ ਮੰਮਾ ਨੂੰ ਤੇ ਪ੍ਰੋਬਲਮ ਏ ਫਿਰ ਜਦੋਂ ਮੰਮੀ ਨਈ ਹੁੰਦੇ ਘਰ ਤੇ ਪਏਆ ਹੋਏਆ ਸਮਾਨ ਮੈਂ ਫਟਾਫਟ ਪੈਂ ਗੇਆ ਮੈਨੂੰ ਮੈਂ ਤਾਂ ਆਪਣਾ ਮੂੰਹ ਕਵਰ ਕਰ ਲਾਂਗੀ ਪਰ ਮੰਮੀ ਨੂੰ ਤਾਂ ਦਿੱਕਤ ਜ਼ਿਆਦਾ
ਅੱਛਾ ਜੜੀ ਅਸੀ ਮਰਚ ਲਿਆਨੇਂ ਆ ਨਾ ਮਾਰਕੀਟ ਲੀਆਨ ਠੀਕ ਹੋਂਦੀ ਘਰ ਤੱਕ ਲਿਆਨ ਥੋੜੀ ਢਿੱਲੀਆਂ ਹੋ ਜਾਂਦੀ ਫਿਰ ਧੋਪ ਲੂਆਂਦੇ ਓ ਤੁਸੀ ਵੀ ਓਨਾਂ ਨੂੰ।
ਹਾਂਜੀ ਉੱਪਰ ਅਸੀਂ ਜਾ ਕੇ ਧੁੱਪ ਲਗਵਾਨੇ ਆਂ ਏਨਾਂ ਨੂੰ ਧੁੱਪ ਲਗਵਾ ਲਿਆ। ਦੋ ਦੇਸੋ ਰਾਤੀ ਨੀ ਰੱਖ ਸਕਦੇ ਏਨਾਂ ਨੂੰ ਫੇਰ, ਤੁਆਨੂੰ ਪਤੈ ਫੇਰ ਉਵੇਂ ਦੀ ਉਵੇਂ ਹੋ ਜਾਣਗੀਆਂ।
ਹਾਂਜੀ-ਹਾਂਜੀ ਐਈ ਤੇ ਗੱਲ ਮੈਂ ਪੁੱਛ ਰੀ ਸੀ ਤੁਆਡੇ ਕੋਲ ਜਿਵੇਂ ਧੋਪ ਲੇ ਤੁਸੀ ਹੈਂਡ ਟੂ ਹੈਂਡ ਪੀਸ ਲੈਂਦੇ ਓ ਫੇਰ।
ਹਾਂਜੀ, ਜਿਵੇਂ ਧੁੱਪ ਲਗਵਾ ਤੀ ਫੇਰ ਹੂਨ ਐ ਕਈ ਵਾਰ ਧਿਆਨ ਰੈਂਦੈ ਹਾਂ ਬਈ ਕੋਈ ਚੀਜ਼ ਉੱਪਰ ਰੱਖ ਕੈ ਕਈ ਵਾਰ ਐਦਾਂ ਹੋਂਦੈ ਰੇ ਪਤਾ ਨੀ ਯਾਦ ਈ ਨੀ ਰੈਂਦਾ।
ਹਾਂਜੀ ਕਈ ਵਾਰ ਬੰਦਾ
ਹੈ ਨਾ ਕੰਮ ਈ ਇੰਨੇ, ਕੰਮ ਈ ਇੰਨੇ ਹੁੰਦੇ ਐ। ਫੇਰ ਬੰਦਾ ਭੁੱਲ ਜਾਂਦੈ। ਇਸ ਵਜ੍ਹਾ ਤੋਂ ਫੇਰ ਜਿਦੋਂ ਦੋ ਜਿਵੇਂ ਪ ਤਾ ਲੱਗ ਜਾਂਦਾ ਨਾ ਧੁੱਪ ਬਈ ਹੋ ਗੀ ਏ, ਏਨੂੰ ਪੂਰੀ ਲੱਗ ਗਈ ਏ ਤੇ ਫਟਾਫਟ ਨੂ ਤੇ ਲਿਆ ਕੇ ਨਾਲੇ ਉਸੀ ਟਾਈਮ ਓ ਕਰ ਦੇਣੇ।
ਅੱਛਾ-ਅੱਛਾ ਠੀਕ ਏ ਐ ਵੀ ਅੱਛੀ ਗੱਲ ਐ ਨਾ, ਅੱਛਾ ਫੇਰ ਤੁਸੀਂ ਜਿਵੇਂ ਪੀਸਦੇ ਓ ਮਰਚਾਂ ਨੂੰ ਫੇਰ ਥੋੜਾ ਤੇਲ ਪਾਂਦੇ ਓ ਵਿੱਚ?
ਨਾ-ਨਾ ਤੇਲ ਤੇ ਨੀ ਪਾਂਦੇ, ਬਿਲਕੁਲ ਵੀ ਤੇਲ ਨੀ ਪਾਂਦੇ ਹੋਨ। ਡਾਇਰੈਕਟ ਈ ਪੀਸ ਦੀਆ। ਹੁਣ ਅਸੀ ਬਾਹਰੋਂ ਵੀ ਕਰਾਨੇ ਆ ਨਾ ਓਹ ਮੇਰੇ ਖਿਆਲ ਨਾਲ ਥੋੜਾ ਜਾ ਪਾਣੀ ਜਰੂਰ ਯੂਜ਼ ਕਰਦੇ ਨੇ।
ਅੱਛਾ-ਅੱਛਾ ਤਾਂਈ ਓ ਨਾ ਇੱਕ ਦਮ ਰੈਡ ਕਲਰ ਆਂਦਾ ਹੈ ਨਾ ਬਿਲਕੁਲ ਮਾਰਕੀਟ ਦਾ ਤੇ ਬਿਲਕੁਲ ਪਾਊਡਰ ਵੀ ਹੁੰਦਾ ਸਾਡੇ ਤਾਂ ਕੁਛ ਬੀਜ ਰਏ ਈ ਜਾ
ਆਪਣੇ ਰਏ ਜਾਂਦੇ ਨੇ ਨਾਮਾਰਕੀਟ ਵਾਲੇ ਕਰਕੇ ਦਿੰਦੇ ਨੇ ਨਾ ਓ ਬਿਲਕੁਲ ਬਰੀਕ ਹੁੰਦਾ ਹੁਣ ਮੈਂ ਮਾਸੀ ਘਰ ਗਈ ਉਹਨਾ ਨੇ ਵੀ ਪਿਸਵਾਈ ਹੋਈ ਸੀ। ਬਿਲਕੁਲ ਪਾਊਡਰ ਵਕਨ ਮੈਂ ਕਿਆ ਪਿਸਵਾਈ ਇਹ ਮੈਨੂੰ ਨੀ ਲੱਗ ਰਿਆ ਕੈਂਦੀ ਨੇ ਇਹ ਨਾ ਪਾਣੀ ਪਾ ਕੇ ਪੀਸਦੇ ਤੇ ਓ ਇੱਕ ਵਾਰ ਨੀ ਬੜੀ ਵਾਰ ਪੀਸਦੇ ਤਾਂ ਜਾ ਕੇ
ਨਾਲੇ ਉਹਨਾਂ ਦਾ ਨਾ ਥੋੜਾ ਮਤਲਬ ਪ੍ਰੋਸੈਸਰ ਅਲੱਗ ਹੁੰਦਾ ਹੈ ਹਾਂਜੀ। ਅਲੱਗ ਹੁੰਦਾ ਆ ਹਾਂ। ਸਾਡੇ ਤੇ ਮਿਕਸਰ ਦੂਸਰੇ ਹੁੰਦੇ ਉਹਨਾਂ ਕੋਲ ਤੇ ਚੱਕੀ ਹੁੰਦੀ ਚੱਕੀ 'ਚ ਪੀਸਦੇ ਨੇ ਮਰਚਾਂ
ਓ ਪੁਰਾਣੇ ਟੈਮ ਦੇ ਉਹ ਪੱਥਰ ਅਲੀ
ਨਈ-ਨਈ ਮਤਲਬ ਮਸ਼ੀਨੀ ਦੀ ਬਣੀ ਹੁੰਦੀ ਓ ਵੀ ਚੱਕੀ ਉਹਨਾਂ ਦੀ
ਅੱਛਾ
ਹਾਂਜੀ ਉਹਦੇ ਵਿੱਚ ਪੀਜਨ ਤਾਂ ਇਹਦੇ ਬਿਲਕੁਲ ਬਰੀਕ ਹੁੰਦੀ ਬਿਲਕੁਲ
ਅੱਛਾ-ਅੱਛਾ ਪਰ ਮੈਨੂੰ ਲੱਗਦਾ ਹੈ ਕਿ ਅਬ- ਥੋੜ੍ਹੀ ਦਾਣੇ-ਦਾਣੇ ਦਿੱਖਣ ਵਾਲੀ ਹੋਣੀ ਚਾਹੀਦੀ ਏ ਸਬਜ਼ੀ 'ਚ ਨਜ਼ਰ ਵੀ ਆਂਦੀ ਥੋੜੀ ਪਈ ਉਹੀ ਕਿਹਾ ਬਈ ਕੁਛ ਤੇ ਪਾਇਆ ਹੋਇਆ।
ਫਿਰ ਉਹੀ ਨਾ ਚਿੱਲੀ ਫਲੇੈਕਸ ਬਣ ਜਾਂਦਾ ਹੈ ਨਾ ਜਿਵੇਂ ਅੱਜ-ਕੱਲ ਚੱਲਦਾ ਪਿਆ ਨਾ।
ਹਾਂਜੀ ਫੇਰ ਓ ਵੀ ਲੈ
ਵਰ ਹੋ ਜਾਂਦਾ ਹੈ ਹਾਂ ਇਹ ਵੀ ਗੱਲ ਅੱਛੀ ਹੈ ਨਾ
ਤੇ ਫਿਰ ਤੁਸੀਂ ਪਾਂਦੇ ਹੋ ਵੈਸੇ ਪਾਸਤਾ ਵਗੈ ਚਿੱਲੀ ਫਲੈਕਸ ਔਰੀਗੈਨੋ
ਨਹੀਂ ਮੈਂ ਕੁਛ ਵੀ ਨੀ ਪਾਦੀ ਮੈਂ ਸੀ ਵਹੀ ਓ ਚਿੱਲੀ ਫਲਿਕਸ ਪਾ ਲੈਣੀ ਆ ਜਿਹੜੀ ਆਪਾਂ ਘਰ ਹੀ ਬਣਾਣੇ ਆਂ। ਤੇ ਬਸ ਇਸ ਇਹਦੇ 'ਚ ਬਸ ਇਹ ਹੈ ਕਿ ਥੋੜਾ ਜਿਹਾ ਹੁਣ ਜਿਵੇਂ ਮੈਂ ਮਸਾਲੇ ਲ ਬਣਾਏ ਨਾ ਇਹਦੇ 'ਚ ਮੈਂ ਥੋੜਾ ਜਿ ਦੱਧ ਜਾਂ ਮਲਾਈ ਜਰੂਰ ਪਾਵਾਂ
ਅੱਛਾ-ਅੱਛਾ ਹਾਂ ਦੇ ਨਾਲ ਫਲੇਵਰ 'ਚ
ਜੋ ਰਸ ਹਾਂਜੀ ਜੋ ਇਹਦੇ 'ਚ ਰਸ ਬਣੇਗਾ ਨਾ ਓ ਥੋੜੀ ਅਲਗ ਹੀ ਟੇਸਟ ਦੀ ਹੋਏ ਕਰ੍ਰੀਮੀ ਹੋ ਜਾਏਗਾ ਹਾਂਜੀ।
ਕਈ ਤਾਂ ਵੈਸੇ ਦੇ ਵਿੱਚ ਉਹ ਵੀ ਪਾਂਦੇ ਨੇ ਚੀਜ਼ ਵਗੈਰਾ ਚੀਜ਼ ਸਲਾਈਜ਼ ਹੈਣਾ ਹਾਂ।
ਪਾਣੀ ਥੋੜੀ ਮਤਲਬ ਵੈਸੇ ਖਾ ਲਓ ਚੀਜ਼ ਨੂੰ ਜਿਵੇਂ ਪੀਜ਼ਾ ਵੀ ਆਂਦੀ ਚੀਜ਼ ਇੱਜ਼ ਖਾ ਲੋੋ ਏਦਾਂ ਹਰ ਇੱਕ ਚੀਜ਼ 'ਚ ਯੂਜ ਕਰਨੀ ਵੀ ਸਈ ਨਈ।
ਹਾਂਜੀ ਠੀਕ ਹੈ। ਬੱਚਿਆਂ ਦੇ ਵੈਸੇ ਵੀ ਮਤਲਬ ਹਾਂ ਬੱਚਿਆਂ ਵਾਸਤੇ ਫਿਰ ਲਿਆਈ ਦੀ ਘਰ ਰੱਖੀ ਦੀ ਕਦੀ ਸੈਂਡਵਿਚ ਬਣਾ ਲਏ। ਕਦੀ ਮੈਗਡੀ ਪਫ ਬਣਾ ਤੇ ਬੱਚਿਆਂ ਨੂੰ ਫਿਰ ਉਦੇ ਯੂਜ
ਤੁਸੀਂ ਘਰ ਬਣਾਂਦੇ ਹੋ ਬਹੁਤ ਵਧੀਆ ਗੱਲ ਤੁਹਾਡੇ ਘਰ ਬਣਾਈ ਤਾਂ ਤੁਸੀਂ 'ਚ
ਮੈਂ ਬਰਗਰ ਵੀ ਬੱਚਿਆਂ ਨੂੰ ਘਰ ਈ ਬਣਾ ਕੇ ਦਿੰਦੀ ਹਾਂ ਸੈਂਡਵਿਚ ਵੀ
ਅੱਛਾ-ਅੱਛਾ ਮੈਂ ਵੈਸੇ ਤੇ ਏਦਾਂ ਤੇ ਮੈਂ ਪੀਜ਼ਾ ਸੋਸ ਵਗੈਰਾ ਸਾਰੀਆਂ ਸੋਸ ਮੈਨੇ ਰੱਖੀਆਂ ਹੋਈਆਂ ਨੇ ਲਿਆ ਕੇ ਕਈ ਵਾਰ ਪੀਜ਼ਾ ਉਹ ਬਣਾਣਾ ਪੈਂਦਾ ਨਾ ਐ ਸੈਂਡਵਿਚ ਵਗੈਰਾ, ਫੇਰ ਲੋੜ ਪੈਂਦੀ ਹੈ ਸੋਸਿਸ ਦੀ ਨਾ।
ਹਾਂ- ਹਾਂ, ਬਿਲਕੁਲ ਜਿਵੇ ਫਰਾਡ ਰਈਸ ਹੋ ਗਏ ਚ' ਸੋਇਆ ਸੋਸ ਯੂਜ ਹੁੰਦਾ ਹੈ। ਥੋੜਾ ਵਿਨੇਗਰ ਵੀ ਪੈ ਜਾਂਦਾ ਹੈ ਨਾ ਇਹ ਸਮਾਨ ਤੇ ਮੈਂ ਵੀ ਸਾਰਾ ਰੱਖਿਆ ਹੋਇਆ ਹੈ।
ਰੱਖਿਆ ਹੋਇਆ ਬਟ ਇ ਹੀ ਹੈ ਨਾ ਮਹੀਨੇ ਚ' ਇੱਕ ਵਾਰੀ ਖਾ ਲੋ ਤੇ ਵਧਿਆ ਹੈ। ਹਨਾ, ਡੇਲੀ ਵੀ ਨਹੀਂ ਚੰਗੀ ਲੱਗਦੀਆਂ ਚੀਜ਼ਾਂ।
ਜੇ ਹੁਣ ਨਾ ਫਿਰ ਬੱਚਿਆਂ ਕਰਕੇ ਬਣਾਉਣੀ ਪੈਂਦੀ ਦੇਖੋ।
ਹ ਬੱਚੇ ਅੱਜ ਕੱਲ ਫਰੈਂਚ ਫਰਾਈਜ਼ ਜ਼ਿਆਦਾ ਖਾਂਦੇ ਨੇ ਦੇਖ।
ਹਾਂਜੀ। ਉਹ ਕਹਿੰਦੀ ਚਿੱਲੀ ਪਟੈਟੋ ਬਣਾ ਦੋ ਮੰਮਾ ਮਨਚੂਰੀਅਨ ਬਣਾ ਦੋ ਬਸ ਉਹਨਾਂ ਦੀ ਫਰਮਾਇਸ਼ ਹੀ ਹੁੰਦੀ ਆ ਹਾਂਜੀ।
ਵਧੀਆ ਗੱਲ ਹੈ ਕੋਈ ਨੀ ਬੱਚੇ ਹੈ ਵੱਡੇ ਡੇ ਹੋ ਜਾਏਗੇ ਫੇਰ ਕੀ ਇਹਨਾਂ ਨੇ ਆਪੇ ਹੀ ਸਿੱਖ ਜਾਣਾ। ਆਪੇ ਬਣਾਣਾ ਆਪੇ ਖਾਣਾ
ਹਾਂ, ਇਹ ਤੇ ਹੈ ਹੁਣ ਥੋੜੇ ਛੋਟੇ ਵੀ ਕੁਛ ਮੈਗੀ ਫੇਰ ਮੈਂ ਥੋੜ੍ਹੇ ਕੱਟ ਹੀ ਦਿੰਦੀ ਹਾਂ ਬੱਚਿਆਂ ਨੂੰ ਨਾ ਮੈਗੀ ਜ਼ਿਆਦਾ ਖਰਾਬ ਕਰਦੀ
ਸਹੀ ਧਿਆਨ ਰੱਖਦੇ ਹੋ ਮੈਗੀ -ਮੂਗੀ ਵੀ ਨਹੀਂ ਦਿੰਦੇ ਉਹ ਸਹੀ ਹੈ ਵਧੀਆ ਚੀਜ਼ ਹੈ। ਚੀਜ਼ਾਂ ਦੇਣੀਆਂ ਵੀ ਨਹੀਂ ਚਾਹੀਦੀਆਂ।
ਹਾਂਜੀ- ਹਾਂਜੀ।
ਮੈਂ ਆਪਣੀ ਸਿਸਟਰ ਨੂੰ ਕਹਿਣੀ ਆਂ ਬਈ ਵੰਸ਼ ਨੂੰ ਉਹ ਨੂੰ ਬਈ ਬੱਚਿਆਂ ਨੂੰ ਆਦਤ ਨਾ ਪਾਓ।
ਨਹੀਂ -ਨਹੀਂ ਬਹੁਤ ਅ ਸਹੀ ਗੱਲ ਹੈ ਜਿੰਨਾ ਹਾਂ, ਜਿੰਨਾ ਘਰ ਦਾ ਫੂਲ ਬਚਿਆ ਜਾਏਗਾ ਉਤਨਾ ਅੱਛਾ ਰਹੇਗਾ ਨਾ।
ਸਹੀ ਗੱਲ ਹੈ।
ਹੂ- ਹੂ- ਹੂ ਚਲੋ ਭੈਣ ਜੀ ਫੇਰ ਕਰਿਆ ਜੇ ਕੋਲ ਤੁਸੀਂ ਠੀਕ ਏ।
ਹਾਂਜੀ ਜ਼ਰੂਰ ਕਰਦੀ ਰਹਾਂਗੀ ਕੋਲ।
ਹਾਂਜੀ ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।